ਸਸ਼੍ਰੀ ਅਕਾਲ ਜੀ।
ਸਸ੍ਰੀ ਅਕਾਲ, ਹੋਰ ਕੀ ਹਾਲ-ਚਾਲ ਐ?
ਬਸ ਵਧੀਆ, ਤੁਸੀ ਸੁਣਾਓ?
ਹਾਂਜੀ-ਹਾਂਜੀ ਬਹੁਤ ਵਧੀਆ, ਹੋਰ ਘਰ-ਪਰਿਵਾਰ ਸਭ ਕਿੱਦਾਂ?
ਹਾਂਜੀ, ਘਰ ਵੀ ਸਾਰੇ ਵਧੀਆ। ਤੁਸੀਂ ਦੱਸੋ ਤੁਆਡੇ ਫੈਮਲੀ ਵਿੱਚ, ਤੁਆਡੇ ਪਰਿਵਾਰ ਵਿੱਚ ਸਾਰੇ ਬੱਚ?
ਹਾਂ, ਹਾਂਜੀ -ਹਾਂਜੀ ਸਭ ਠੀਕ ਨੇ। ਹੋਰ?
ਹਾਂਜੀ ਅੱਜ ਕਿੱਦਾਂ? ਮੈਂ ਕਿਆ ਅੱਜ ਕਿੱਦਾਂ ਯਾਦ ਕਰ ਲਿਆ, ਬੋਤ ਟਾਈਮ ਹੋ ਗਿਆ ਗੱਲ ਵੀ ਨੀ ਹੋਈ ਸੀ।
ਅਰੇ ਬਸ ਉਹੀ ਮੈਂ ਕਿਆ ਚਲੋ ਕਾਫ਼ੀ ਟਾਈਮ ਹੋ ਗਿਆ ਫੋਨ ਨੀ ਕੀਤਾ ਅੱਜ ਗੱਲ ਕਰ ਲਈਏ, ਨਾਲੇ ਸਾਡੇ ਇੱਧਰ ਮੇਰੇ ਪੇਕਿਓ ਦੀ ਆਏ ਦੇ ਸੀਗੇ ਗੈਸਟ ਵਗੈਰਾ ਸੀ, ਆਏ ਸੀ ਤੇ ਫੇਰ ਤਾਂ ਟਾਈਮ ਨੀ ਲੱਗਾ।
ਅੱਛਾ -ਅੱਛਾ ਇਦਾਂ ਈ ਆਏ ਸੀ ਕਿ ਕੋਈ ਪ੍ਰੋਗਰਾਮ ਸੀ?
ਨਈ -ਨਈ ਓ ਅ ਨਮਾਨੀ ਕਾਸਤੀ ਸੀ ਨਾ, ਤੇ ਤਾਂ ਆਏ ਸੀਗੇ।
ਅੱਛਾ ਜੀ, ਅੱਛਾ- ਅੱਛਾ ਓ ਸਾਡੇ ਵੀ ਨਾ ਪੇਕੇ ਕਰਦੇ ਹੁੰਦੇ ਸੀ ਨਮਾਨੀ ਕਾਸਤੀ। ਇੱਥੇ ਤੇ ਜਦੋਂ ਦਾ ਵਿਆਅ ਹੋਇਆ ਕਦੀ ਅਸੀਂ ਦੇਖਿਆ ਈ ਨਈ। ਨਾਲੇ ਕਿ ਸਾਰਾ ਜੋ ਵੀ ਹਾਂਜੀ ਹੁੰਦਾ ਸੀ ਨਾ ਸਭ ਈ ਭੁੱਲ ਗਏ ਆ ਕੁਛ ਚੇ
ਤੁਆਡੇ ਸੋਰੇ ਪਰਿਵਾਰ ਨਈ ਕਰਦੇ ਨਮਾਨੀ ਕਾਸਤੀ?
ਹਾਂਜੀ, ਐਥੇ ਨੀ ਕਰਦੇ ਏਨਾਂ ਨੂੰ ਪਤਾ ਈ ਨੀ ਏ ਹੈ ਕੀ।
ਅੱਛਾ ਜੀ।
ਹਾਂਜੀ। ਅੱਛਾ ਫੇਰ ਕੀ- ਕੀ ਦੇ ਕੇ ਗਏ?
ਬਸ ਜੋ ਸਮਾਨ ਹੁੰਦੈ ਨਮਾਨੀ ਕਾਸਤੀ ਦਾ, ਫਰੂਟਸ ਵਗੈਰਾ ਤੇ ਹਾਂਜੀ ਸ਼ਰਬਤ ਜੋ, ਜੋ ਹੁੰਦਾ ਐ ਜੋ ਬਨਦਾ ਐ, ਹਾਂਜੀ- ਹਾਂਜੀ। ਤੇ ਓ ਸਾਰਾ ਸਮਾਨ ਦੇ ਕੇ ਗਏ ਨੇ, ਨਾਲੇ ਦੋ, ਤਿੰਨ ਦਿਨ ਰੁ ਕੇ ਵੀ ਸੀ ਫੇਰ ਇੰਨੀ ਦੂਰੋਂ ਆਂਦਾ ਬੰਦਾ ਤੇ ਚਲੋ
ਹਾਂਜੀ, ਸਈ ਐ।
ਹਾਂਜੀ, ਇਸ ਲਈ ਮੈਂ ਕਿਆ ਦੋ, ਤਿੰਨ ਦਿਨ ਰੁਕ ਕੇ ਜਾਨਾ।
ਹਾਂਜੀ, ਤੁਆਡੇ ਮੰਮੀ- ਪਾਪਾ ਕਾਫੀ ਦੂਰ ਰੈਂਦੇ ਨੇ ਨਾ?
ਹਾਂਜੀ-ਹਾਂਜੀ ਕਾਫ਼ੀ ਦੂਰ ਰੈਂਦੇ ਨੇ।
ਅ ਅੱਛਾ ਜੀ। ਫੇਰ ਬਸ ਮੰਮੀ, ਪਾਪਾ ਆਏ ਸੀ ਕਿ ਹੋਰ ਭੈਣ ਨਾਲ ਕੋਈ?
ਹਾਂ, ਮੰਮੀ -ਪਾਪਾ ਸੀਗੇ ਨਾਲ ਮੇਰੀ ਭਰਜਾਈ ਸੀ, ਨਾਲ ਬੱਚ
ਅੱਛਾ, ਅੱਛਾ ਜੀ। ਚਲੋ ਅੱਛਾ ਐ। ਤੁਆਨੂੰ ਵੀ ਬੱਚਿਆਂ ਨੂੰ ਵੀ ਅੱਛਾ ਲੱਗਿਆ ਹੋਏਗਾ ਇੰਨੇ ਟਾਈਮ ਬਾਦ ਮਿਲ ਕੇ‌।
ਹੋਰ, ਨਾਲੇ ਚਲੋ ਜੋ ਸਾਡੇ ਐਥੇ ਗੁਰਦੁਆਰੇ ਵਗੈਰਾ ਸੀ ਅਸੀਂ ਉੱਧਰ ਵੀ ਲੈ ਗਏ।
ਹਾਂਜੀ, ਓ ਤੇ ਹੁੰਦਾ ਈ ਏ ਨਾ।
ਹਾਂਜੀ, ਆਏ ਦੇ ਓ ਫੇਰ ਅੱਗੇ ਕੇੜਾ ਕੋਈ ਇਸ ਤਰ੍ਹਾਂ ਚੱਕਰ ਲੱਗਦੈ, ਕਾਫ਼ੀ ਦੂਰ ਪੈ ਜਾਂਦਾ ਐ ਨਾ।
ਹਾਂਜੀ ਉਹੀ ਨਾ ਨਾਲੇ ਫੇਰ ਬੱਚਿਆਂ ਨੂੰ ਵੀ ਹੁੰਦਾ ਏ ਕਿ ਨਾਨੀ - ਨਾਨੂ ਸਭ ਆਏ ਨੇ।
ਹਾਂ ਬਿਲਕੁਲ- ਬਿਲਕੁਲ। ਸਾਡਾ ਤੇ ਚੱਕਰ ਲੱਗ ਜਾਂਦੈ ਛੁੱ ਛੁੱਟੀਆਂ ਵਿੱਚ ਪਰ ਓ ਥੋੜੇ ਨਾ ਆ ਪਾਂਦੇ ਨੇ, ਓ ਤੇ ਕਿਸੇ ਬਆਨੇ ਨਾਲ ਈ ਆਂਦੇ ਨੇ, ਹਾਂਜੀ। ਹੋਰ‌?
ਹਾਂਜੀ। ਹੋਰ, ਬਸ ਵਧੀਆ। ਏਹੀ ਪੁੱਛਨਾ ਸੀ ਏ ਮਤਲਬ ਹੁਨ ਕਰਦੇ ਕੀ ਐਦੇ ਵਿੱਚ, ਕਦੋਂ ਹੈਗੀ ਸੀ ਏ? ਕੀ ਹੁਣ ਆਏਗੀ ਨਮਾਨੀ ਕਾਸਤੀ
ਕਾਸਤੀ ਹੁਣ ਆਹੋ ਮਤਲਬ ਇਹ ਕਿ ਨਾ ਹੁਣ ਆਏਗੀ ਤੇ ਕਿਉਂਕਿ ਪਹਿਲੇ ਦੇ ਗਏ ਨਾ ਫੇਰ
ਅੱਛਾ ਜੀ
ਹਾਂਜੀ
ਠੀਕ ਹੈ ਤੇ ਕੀ ਕਰਦੇ ਨੇ ਉਹਦੇ ਵਿੱਚ
ਬਸ ਸਾਰਾ ਫਰੂਟਸ ਵਗੈਰਾ ਲਿਆਨੇ ਆ ਬਜ਼ਾਰੋਂ ਜਿਸ ਤਰ੍ਹਾਂ ਅੰਬ ਹੋ ਗਏ ਆਪਣਾ ਜਾਮੁਨ ਪਹਿਲੇ ਵਰਗੇ ਫਰੂਟਸ ਕਿੱਥੇ ਹੁਣ ਤੇ ਪਹਿਲੇ ਵਰਗੇ ਫਰੂਟਸ ਦੇ ਦੇਖਣ ਨੂੰ ਵੀ ਨਹੀਂ ਮਿਲਦੇ ਪਹਿਲੇ ਤੇ ਅਸੀਂ ਜਦੋਂ ਛੋਟੇ ਛੋਟੇ ਟੇ ਹੁੰਦੇ ਸੀ ਅਸੀਂ ਸਹਿਤੂਤ ਫਾਲਸੇ ਇਹ ਵਾਲਾ ਫਰੂਟ ਤੇ ਹੁਣ ਦੇਖੋ ਦੇਖਣ ਨੂੰ ਵੀ ਨਹੀਂ ਮਿਲਦਾ
ਬਿਲਕੁਲ ਬਿਲਕੁਲ ਅੱਛਾ ਕੋਈ ਕੋਈ ਜਗ੍ਹਾ ਹੈਗੀ ਹੈਗੀਆਂ ਨੇ ਜਿੱਥੇ ਨਾ ਸਾਰੇ ਫਰੂਟਸ ਮਿਲ ਜਾਂਦੇ ਨੇ ਪਰ ਬੜੇ ਔਖੇ ਹਨਾ ਸਾਡੀ ਵੀ ਨਾ ਮ ਮਤਲਬ ਮੈਨੂੰ ਵੀ ਜਿਵੇਂ ਤੁਸੀਂ ਫਰੂਟਸ ਦਾ ਨਾਮ ਲੈ ਰਹੇ ਹੋ ਨਾ ਤੇ ਯਾਦ ਆ ਰਿਹਾ ਹੈ ਕਿ ਅਸੀਂ ਵੀ ਛੋਟੇ ਹੁੰਦਿਆਂ ਨਾ ਜਿਦੇ ਡੈਡੀ ਉਹਨਾ ਦੇ ਨਾਲ ਜਾਈਦਾ ਹੁੰਦਾ ਹੈ
ਸੇ ਵਗੈਰਾ ਤੇ ਹੁਣ ਕੀ ਕੀ ਬਹੁਤ ਹੀ ਵਿਰਲੇ ਪੇੜ ਨੇ ਇੱਧਰ ਹੈਨਾ ਜਿਸ ਤਰ੍ਹਾਂ ਪਹਿਲੇ ਤਾਂ ਕੀ ਹੁੰਦਾ ਸੀ ਸਹਿਤੂਤ ਨਾਲ ਤੇ ਬਹੁਤ ਆਮ ਸਹਿਤੂਤ ਮਿਲ ਜਾਂਦੇ ਸੀ ਤੇ ਹੁਣ ਤੇ ਇਹ ਸਾਡੇ ਇੱਧਰ ਵੀ ਹੈਗੇ ਨੇ ਪਰ ਬਹੁਤ ਹੀ ਘੱਟ ਇਹ ਨੀ ਕਿ ਹੈ ਨੀ ਪਰ ਬਹੁਤ ਹੀ ਘੱਟ ਨੇ ਜਿਸ ਤਰ੍ਹਾਂ ਦੇਖੋ ਤੁਸੀਂ ਹੋਲ ਲੇ ਹੌਲੇ ਜਾਮੁਨ ਵੀ ਘੱਟ ਰਿਹਾ ਵੇ ਨੀ ਹਨਾ ਤੇ ਫਾਲਸਾ ਫਾਲਸਾ ਤੇ ਕਿ ਕਿਤਨਾ ਟਾਈਮ ਹੋਵੇ ਕਦੇ ਦੇਖਿਆ ਵੀ ਨਹੀਂ
ਖਦਾ ਹੀ ਨਹੀ ਬਿਲ
ਦਿਖਦਾ ਹੀ ਨਹੀਂ ਉਹੀ ਤੇ ਸਾਡੇ ਬੱਚਿਆਂ ਨੂੰ ਤੇ ਪਤਾ ਵੀ ਨਹੀ ਹੁੰਦਾ ਫਾਲਸਾ ਵੀ ਕੋਈ ਫਰੂਟ ਹੁੰਦਾ
ਏ ਬਿਲ ਕੁਲ ਸਹੀ ਏ ਅਸੀਂ ਉਹਨਾਂ ਦੇ ਅੱਗੇ ਨਾ ਲੈਂਣੇ ਹਾਂ ਕਿ ਇਹ ਫਰੂ ਟ ਏ ਅੱਛਾ ਕਦੀ ਅਸੀਂ ਦੇਖਿਆ ਹੀ ਨਹੀਂ ਏ ਹੁਣ ਦੇਖਣਗੇ ਕਿਵੇਂ ਅਸੀਂ ਲੈ ਕੇ ਵੀ ਨੀ ਆ ਪਾਉਂਦੇ ਕਿਉਕੀ
ਮਿਲ ਹੀ ਨੀ ਰਿਹਾ ਉਹੀ ਤੇ ਹੁਣ ਅ ਅੰਬ ਦੀਆਂ ਕਿਤਨੀਆਂ ਕਿਸਮਾਂ ਨੇ ਦੇਖੋ ਹਨਾ ਅਸੀਂ ਦੋ ਕੁ ਤਰ੍ਹਾਂ ਦੇ ਹੀ ਅੰਬ ਖਾਂਣੇ ਆ ਦੋ ਯਾਂ ਤਿੰਨ ਤਰ੍ਹਾਂ ਦੇ ਅੰਬ ਖਾਣੇ ਹਾਂ ਤੇ ਵੈਸੇ ਤੁਸੀਂ ਦੇਖੋ ਅੰਬ ਦੀਆਂ ਹੀ ਕਿੰਨੀਆਂ ਕਿਸਮਾਂ ਨੇ ਜਦੋਂ ਸ ਮੇਰੇ ਤੇ ਉੱਧਰ ਪੇਕੇ ਵਾਲੇ ਸਾਈਡ ਤੇ ਇਹ ਅੰਬ ਦੀਆਂ ਅੱਠ ਤੋਂ ਦਸ ਕਿਸਮਾਂ ਮਿਲਦੀਆਂ ਨੇ ਹੁਣ ਸਾਡੇ ਇੱ ਧਰਲੇ ਪਾਸੇ ਇਤਨੀਆਂ ਕਿਸਮਾਂ ਹੈ ਨਹੀਂ
ਅੱਛਾ ਅੱਛਾ
ਹਾਂ ਉਹ ਵੀ ਨਾ ਬਚਪਨ ਦਾ ਟਾਈਮ ਬਹੁਤ ਕਦੀ ਕਦੀ ਯਾਦ ਆਉਂਦਾ ਏ
ਸਹੀ ਏ ਆਪਾਂ ਉਹੀ ਨਾ ਬੱ ਚਿਆਂ ਨੂੰ ਦੱਸਣੇ ਆ ਤੇ ਫੇਰ ਤੁਹਾਡੇ ਬੱਚੇ ਪੁਛਦੇ ਹੋਣਗੇ ਅੱਛਾ ਇਤਨੇ ਤਰੀਕੇ ਦੇ ਆਮ ਖਾਏ ਕਿ ਕਿ ਦੇਖੋ ਆਮ ਇੱਕ ਐਸਾ ਫਰੂਟ ਏ ਹਰ ਇੱਕ ਬੱਚੇ ਨੂੰ ਪਸੰਦ ਹੈ ਹਨਾ ਜੇ ਉਹਨਾਂ ਦੇ ਅੱਗੇ ਗੱਲ ਕੀਤੀ ਜਾਏ ਕਿ ਇਹ ਵੀ ਫਰੂ ਇਹ ਵੀ ਅੰਮ ਹੈਗਾ ਇਹ ਵਾਲਾ ਵੀ। ਤੇ ਉਹਨਾਂ ਨੂੰ ਵੀ ਫੇਰ ਲੱਗਣ ਕਿ ਆਹ ਚਲੋ ਟੇਸਟ ਕਰਨਾ ਚਾਹੀਦਾ ਏ।
ਹਾਂ ਉਹ ਕਈ ਵਾਰੀ ਬੱਚੇ ਕਹਿੰਦੇ ਨੇ ਤੁਸੀਂ ਇਹ ਕੀ ਬੋਲ ਰਹੇ ਹੋ? ਸਾਨੂੰ ਤੇ-
ਸਹੀ ਏ- ਸਹੀ ਏ।
ਇਸ ਤਰਾਂ ਵੀ ਹੁੰਦਾ, ਅਸੀਂ ਜਦੋਂ ਛੋਟੇ ਹੁੰਦੇ ਸੀ। ਤੇ ਅੰਜਰੇੜੀਆਂ ਤੇ ਆ ਬੜੇ ਆਰਾਮ ਨਾਲ ਸਾਨੂੰ ਫਾਲਸੇ ਮਿਲ ਜਾਣਾ। ਸ਼ਹਿਤੂਤ ਮਿਲ ਜਾਣਾ, ਛੋਟੇ-ਛੋਟੇ ਆਮਲੇ ਖਾਣਾ। ਹੁਣ ਤੇ ਚੀਜ਼ਾਂ ਹੈ ਹੀ ਨਹੀਂ।
ਬਿਲਕੁਲ- ਬਿਲਕੁਲ ਕਬੀਟ ਵਗੈਰਾ ਹੁੰਦੇ ਸੀ। ਉਹਦੀ ਚਟਨੀਆਂ, ਇਮਲੀ, ਉਦੋਂ ਤਾਂ ਸਭ ਖਾ ਲਈਦਾ ਹੁੰਦਾ ਸੀ। ਹੁਣ ਤੇ ਹਲ- ਕਿ ਜਿੰਨੀ ਵੀ ਖਟਾਈ ਆਪਾਂ ਨਹੀਂ ਖਾ ਸਕਦੇ।
ਨਹੀਂ ਖਾ ਸਕਦੇ ਬਿਲਕੁਲ ਸਹੀ ਗੱਲ ਏ।
ਜੋ ਉਹੋ ਜਿਹਾ ਹੁੰਦਾ ਸੀ ਨਾ ਸਾਫ ਸੁਥਰਾ ਬਿਲਕੁਲ ਪਿਓਰ ਹੁੰਦਾ ਸੀ। ਉਹ ਚੀਜ਼ ਤੇ ਹੈ ਹੀ ਨਹੀਂ ਹੁਣ।
ਹੈ ਹੀ ਨਹੀਂ ਸਹੀ ਏ।
ਇਸ ਕਰਕੇ ਤੇ ਹੁੰਦੀ ਦਿੱਕਤ ਫਿਰ।
ਹੂੰ। ਨਾਲੇ ਇਹਦੇ ਚ ਫੇਰ ਦੇਖੋ ਬਣਾਉਂਦੇ ਹਾਂਸੀਂ ਮਤਲਬ ਕੱਚੀ ਲੱਸੀ ਟਾਈਪ ਬਣਾਉਂਦੇ ਹਾਂ। ਸ਼ਰਬਤ ਵੇਗਰਾ ਪਾ ਕੇ, ਹਾਂਜੀ। ਤੇ ਆਪਣੇ- ਜੋ ਪਹਿਲੇ ਫਰੂਟਸ ਵਗੈਰਾ ਆਪਣਾ ਗੁਰਦੁਆਰੇ ਲਈ ਕੱਢ ਕੱਢੀ ਦੇ ਹੁੰਦੇ ਨੇ। ਘਰ ਦੀਆਂ- ਧੀਆਂ ਲਈ ਕੱਢ ਦੋ, ਆਪਣੇ ਘਰ ਦੇ ਵੱਡਿਆਂ ਲਈ, ਹਾਂਜੀ- ਹਾਂਜੀ।
ਤੇ ਫਰੂਟਸ ਵਿੱਚ ਮੈਂਗ ਇਹ ਆਪਣਾ ਆਮ ਤੇ ਨਾਲੇ ਇਹ ਹੀ ਰਹਿੰਦਾ। ਏ ਫਾਲਸੇ ਵਗੈਰਾ ਹੋ ਰਹੇ।
ਫਾਲਸੇ ਹੁਣ ਮਿਲਣ ਤਾਂ ਨਾ।
ਹਾਂਜੀ।
ਇਹੀ ਹੈ ਨਾ ਜਾਮੁਨ ਲੈ ਆਓ ਅੰਬ ਵਗੈਰਾ ਲੈ ਆਓ ਇਹੀ ਨਾ।
ਤੇ ਹੁੰਦੇ ਸੀ ਨਾ ਤਰਬੂਜ ਵੀ ਤੇ ਹੁੰਦੇ।
ਤਰਬੂਜ ਹਾਂ- ਹਾਂ ਉਹੀ ਨਾ ਬਈ ਜੋ ਫਰੂਟ ਮਿਲ ਰਿਹਾ ਜੋ ਅਵੇਲੇਬਲ ਹੈ।
ਅੱਛਾ- ਅੱਛਾ ਮਤਲਬ ਉਸ ਮੌਸਮ ਦਾ ਜੋ ਵੀ ਫਰੂਟ ਹੋਏ।
ਉਹ ਲੈ ਹਾਂ ਫਰੂਟ ਤੇ ਜਿਹੜਾ ਮਰਜ਼ੀ ਫਰੂਟ ਤੇ ਸਾਰੇ ਹੀ ਲੈਣੇ ਹੁੰਦੇ ਨੇ।
ਅੱਛਾ।
ਹਾਂ।
ਠੀਕ ਐ ਫੇਰ ਤੁਸੀਂ ਸਾਰੇ ਬੈਠ ਕੇ ਖਾਂਦੇ ਹੋਗੇ ਇਕੱਠੇ ਹਨਾ।
ਇਕੱਠੇ ਬਹਿ ਕੇ ਹਾਂਜੀ- ਹਾਂਜੀ।
ਹਾਂ ਸਹੀ ਹੈ ਕਿੰਨਾ ਅੱਛਾ ਲੱਗਦਾ ਏ।
ਬੋਤ ਅੱਛਾ ਲੱਗਦਾ ਹੈ, ਉਹੀ ਨਾ, ਇਹੀ ਇੱਕ ਇੱਕ ਜੋ ਤਿਉਹਾਰ ਬਣਾਏ ਦੇ ਨੇ ਇਹ ਕਿਸ ਲਈ ਨੇ ਮਿਲਣ- ਜੁਲਣ ਵਾਸ-
ਮਿਲਣ- ਜੁਲਣ ਵਾਸਤੇ ਨੇ ਬਿਲਕੁਲ ਸਹੀ ਹੈ, ਇਵੇਂ ਤਾਂ ਕਿਸੇ ਕੋਲ ਵੀ ਟਾਈਮ ਨਹੀ ਹੈ।
ਉਹੀ ਨਾ ਅਗਰ ਇਹ ਤਿਉਹਾਰ ਵੀ ਛੱਡ ਦੇਈਏ ਨਾ ਤੇ ਫੇਰ ਤਾਂ ਬੰਦਾ ਕਦੀ ਇੱਕ ਦੂਜੇ ਨੂੰ ਦੇਖ ਵੀ ਨ-
ਦੇਖ ਲਓ ਸਹੀ ਗੱਲ ਏ ਬਿਲਕੁਲ।
ਲਈ ਇਹ ਹੁੰਦਾ ਹੈ ਕਿ ਚਲੋ ਇਸਂ ਚਲੋ ਤਿਉਹਾਰਾਂ ਦੇ ਰਾਹੀਂ ਕੋਈ ਬੰਦਾ ਇੱਕ ਦੂਜੇ ਨੂੰ ਮਿਲ ਲੈਂਦਾ ਐ।
ਹਾਂਜੀ ਬਿਲਕੁਲ। ਇਹ ਗੱਲ ਤੇ ਹੈਗੀ ਹੈ, ਤੇ ਤੁਸੀਂ ਉਹ ਜੋ ਕੱਚੀ ਲੱਸੀ ਬੋਲ ਹੋ ਛਬੀਲ ਟਾਈਪ ਹੁੰਦੀ ਉਹੀ ਬਣਾਉ- ਦੇ ਹੋ ਨਾ, ਰੂ ਅਫਜ਼ਾ ਗੋਲ ਕੇ ਜਿਵੇਂ ਹਨਾ ਕੋਈ ਵੀ ਫਲੈਵਰ- ਹੂੰ ਕਿਉਕਿ ਮੈਨੂੰ ਵੀ ਚੇਤੇ ਆ ਰਿਹਾ ਅਸੀਂ ਵੀ ਜਿੱਦਾਂ ਕਰਦੇ ਸੀ ਨਾ। ਤੇਹੀਮ ਸ਼ਰਬਤ ਖੋਲ ਕੇ ਤੇ ਫੇਰ ਉਹਦੇ ਵਿੱਚ ਕੀ ਛੋਟੇ ਹੁੰਦੇ ਲਾਲਚ ਵੀ ਹੁੰਦਾ ਸੀ ਹੱਥ ਵੀ ਜੇ ਕੰਮ ਹੁੰਦਾ ਸੀ ਦੂਸਰੇ ਦੀ ਨਿਗਾਹ ਹੁੰਦੀ ਸੀ ਕਿ ਨੀ ਹੁਣ ਇਹ ਵਾਲਾ ਸਭ ਤੋਂ ਵੱਡਾ ਵਾਲਾ ਲੈਣੈ
ਸਹੀ ਗੱਲ ਐ ਬੱਚਿਆਂ ਨੂੰ ਇਹੀ ਹੁੰਦਾ ਮੇਰੀ ਬੇਟੀ ਵੀ ਇਸਰ੍ਹਾਂ ਈ ਕਰਦੀ ਐ ਕਿ ਨਹੀਂ ਜੀ ਮੈਂ ਸਭ ਤੋਂ ਵੱਡਾ ਹੀ ਅੰਬ ਲੈਨੈ।
ਅੱਛਾ ਉਹਨੂੰ ਪਸੰਦ ਹੋਏਗਾ ਨਾ ਅੰਬ
ਬਹੁਤ ਪਸੰਦ ਨੇ ਉਹਨੂੰ ਤੇ।
ਅੱਛਾ ਦੇਖੋ ਅੰਬ ਤੇ ਪਸੰਦ ਹੁੰਦੇ ਨੇ ਲੇਕਿਨ ਨਾ ਕਈਆਂ ਦੀ ਕਿਤਨੀ ਮਤਲਬ ਉਹ ਰਹਿੰਦੀ ਨਾ ਚੋਇਸ ਵੀ ਰਹਿੰਦੀ ਏ ਕਿ ਇਹੀ ਵਾਲਾ ਅੰਬ ਹੋਣਾ ਚਾਹੀਦੈ। ਬਦਾਮੀ ਅੰਬ ਤੇ ਮਤਲਬ ਬਦਾਮੀ ਅੰਬ ਹੋਰ ਤੁਸੀਂ ਮੰਨੋਗੇ ਸਾਡੇ ਵੀ ਨਾ ਜਿੱਦਾਂ ਚੂਸਣ ਵਾਲੇ ਅੰਬ ਹੁੰਦੇ ਨਾ ਦੁਸ਼ਹਿਰੀ ਕਹਿੰਦੇ ਆ, ਹਨਾ।
ਹਾਂਜੀ
ਉਹ ਵਾਲੇ ਅੰਮ ਵੀ ਕੱਟ ਕੇ ਖਾਂਦੇ ਨੇ।
ਹਾਂ ਕਈ ਲੋਕ ਖਾਂਦੇ ਇਸਰ੍ਹਾਂ।
ਤੇ ਮੈਨੂੰ ਤੇ ਬੋਤ ਜਾਦਾ ਹੈਰਾਨੀ ਹੁੰਦੀ ਮੈਨੂੰ ਲੱਗਦਾ ਤੁਸੀਂ ਇੱਕ ਖਾਓਗੇ ਉਹਨੇ ਚ ਤਾਂ ਮੈਂ ਦੋ ਖ਼ਤਮ ਕਰ ਜਾਵਾਂਗੀ। ਉਹ ਅੰਮ ਬਹੁਤ ਈ ਟੇਸਟੀ ਲੱਗਦੈ, ਨਾਲੇ ਉਹ ਹਾਫੂ ਸਾਮ ਛੋਟੇ ਵੀ ਆਂਦੇ ਨੇ, ਹੁਣ ਤੇ ਪਤਾ ਕੀ ਏ ਅਸੀਂ ਹਾਂਜੀ ਉਹ ਵਾਲਾ ਅੰਮ ਹੈਗਾ ਨਾ, ਕੀ ਕਹਿੰਦੇ ਤੋਤਾ ਪਰੀ ਮੈਂ ਤੇ ਕਦੀ ਨਾ ਉਹਦੇ ਵਿੱਚ ਕੀੜੇ ਦੇਖੇ ਈ ਨੀ ਸੀਗੇ, ਹੁਣ ਹਾਂਜੀ ਵਿੱਚੋਂ ਲੈ ਕੇ ਆ ਇੰਨੇ ਸਾਰੇ ਅੰਮ ਤੇ ਬਾਪ ਰੇ ਜੋ ਕੱਟੋ ਵਿੱਚ ਇੰਨੇ ਸਾਰੇ ਕੀੜੇ ਤੇ ਨਾ ਦੇਖ ਕੇ ਇਵੇਂ ਲੱਗ ਰਿਹਾ ਸੀ ਕਿ ਮਤਲਬ ਹੈ ਈ ਨੀ ਉਹ ਮਤਲਬ ਕਿਤਨੀ ਮਿਲਾਵਟ
ਉਹ ਬਿਨਾਂ ਮਿਲਾਵਟ ਨਾਲੇ ਮਸਾਲੇ ਲਗਾ ਲਗਾ ਕੇ ਪਕਾਂਦੇ ਨੇ
ਹੋਰ ਬਾਰੋਂ ਇੰਨੀ ਖੁਸ਼ਬੂ ਆ ਰੀ ਇੰਨੇ ਪੱਕੇ ਹੋਏ ਲੱਗ ਰੇ ਜਦੋਂ ਕੱਟੋ ਅੰਦਰੋਂ ਨਿਰੇ ਕੱਚੇ ਤੇ ਬੱਕ ਬੱਕੇ ਹਨਾ।
ਹਮ
ਤੇ ਵਿੱਚ ਕੀੜੇ ਨਿਕਲ ਰੇ ਨੇ ਦੇਖ ਕੇ ਹੈਰਾਨੀ ਹੁੰਦੀ ਐ ਚਲੋ ਕੁੱਝ ਅੰਮ ਤੇ ਹੁੰਦੇ ਨੇ ਜਿ ਚੋ ਕੀੜੇ ਮੱਖੀ ਨਿਕਲਦੇ ਨੇ, ਨੀਲਮ ਪਰੀ ਹੋ
ਉਹ ਤੇ ਹੈ ਈ ਸਹੀ, ਉਹ ਤੇ ਉਹ ਹ ਉਹ ਤੇ ਹੁੰਦੇ ਇਸੀ ਕਰ ਕੇ ਨੇ ਉਹਦੇ ਚ ਤਾਂ ਨਿਕਲਣਾ ਹੀ ਨਿਕਲਣੈ।
ਬਿਲਕੁਲ ਚਲੋ। ਅੱਛਾ ਐ ਨਾ ਤੁਹਾਡਾ ਹੁਣ ਅੱਛਾ ਤਿਉਹਾਰ ਬਣ ਜਾਏਗਾ, ਨਾਲੇ ਹੁਣ ਤਾਂ ਹੀ ਨਾ ਦੇਣ ਆਏ ਨੇ। ਤੇ ਇੱਕ ਥੋੜਾ ਹੋਰ ਅੱਛਾ ਲੱਗਦੈ ਕਿ ਚਲੋ ਪਰਿਵਾਰ ਤੋਂ ਆਇਆ ਸਮਾਨ ਬਿਲਕੁਲ, ਬਿਲਕੁਲ, ਬਿਲਕੁਲ ਹੁਣ ਜ਼ਰੂਰ ਆਵਾਂਗੀ, ਕਿਉਂਕਿ ਉਹੀ ਨਾ ਬਹੁਤ ਸਾਲ ਹੋਗੇ ਬਚਪਨ ਇਚ, ਜਦੋਂ ਹੁੰਦੇ ਸੀ ਮੰਮੀ ਦੇ ਇੱਥੇ ਹੀ ਜਿੰਨੇ ਟਾਈਮ ਤਾ ਹੈਗੇ ਆਂ, ਉਦੋਂ ਤਾਂ ਕੀਤੇ ਨੇ ਚਲੋ ਅੱਛਾ ਹੈ ਨਾ।
ਚਲੋ, ਚਲੋ ਤੁਸੀਂ ਵੀ ਆ ਜਾਣਾ, ਹਾਂਜੀ-ਹਾਂਜੀ, ਜ਼ਰੂਰ-ਜ਼ਰੂਰ।
ਬੱਚਿਆਂ ਨੂੰ ਲੈ ਕੇ ਕੇ ਆਵਾਂਗੇ ਤਾਂ ਕਿ ਉਹਨਾਂ ਨੂੰ ਵੀ ਪਤਾ ਚੱਲੇ ਕੀ ਹੈਗਾ ਵੇ, ਇਹ ਕਿਹੜਾ ਫੈਸਟੀਵਲ ਐ।
ਹੋਣਾ ਵੀ ਚਾਹੀਦੈ ਨਾ, ਨਾਲੇ ਬੱਚਿਆਂ ਨੂੰ ਪਤਾ ਲੱਗਣਾ ਚਾਹੀਦੈ।
ਬਿਲਕੁਲ। ਚਲੋ ਠੀਕ ਏ ਅਸੀਂ ਆਵਾਂਗੇ, ਹਨਾ ਤੁਸੀਂ ਦੱਸ ਦੇਣ ਕਦੋਂ ਹੈਗੈ? ਓਕੇ ਜੀ, ਹਾਂਜੀ, ਬਿਲਕੁਲ ਚਲੋ ਅ ਅੱਛਾ, ਤੁਸੀਂ ਵੀ ਇੰਨੇ ਟਾਈਮ ਬਾਦ ਕਾਲ ਕੀਤਾ ਤੇ ਚਲੋ ਮੇਰ ਔ ਵੀ ਕੰਮ ਹੋ ਗਿਆ, ਹਨਾ, ਓਕੇ ਜੀ।
ਓਕੇ ਜੀ।
ਸਤਿ ਸ਼੍ਰੀ ਅਕਾਲ ਜੀ। ਠੀਕ ਆ।